ਰੋਟੀ
ਹੈਲੋ,
ਜੀ ਸਸ ਰੀਆ ਕਾਲ।
ਸਤਿ ਸ੍ਰੀ ਅਕਾਲ। ਕੈਸੇ ਹੋ ਮੈਂ ਵਧੀਆ ਤੁਸੀਂ ਕੈਸੇ ਹੋ ਅੱਛਾ ਹੋਰ ਦੱਸੋ ਅੱਜ -ਕਲ ਜੋ ਪੌਦੇ ਵਗੈਰਾ ਚਲਦੇ ਪਏ ਨੇ ਹੋਰ ਵੱਡੇ ਹੌਸਲਾ ਔਰ ਡਿਪਰੈੱਸ਼ਨ ਰੋਣਾ ਸ਼ੋ ਤੁਹਾਡਾ ਕੀ ਸਲਾਹ ਹੈ ਇਸ ਬਾਰੇ ਚ ਅ
ਜੀ ਮਤਲਬ ਅਹ -ਅਹ -ਅਹ ਸਾਡਾ ਤੋਂ ਮਤੱਲਬ ਇਹੀ ਹੈ ਕਿ ਅਹ ਮਤਲਬ ਹਾਂ ਤੁਸੀਂ ਮਤੱਲਬ ਇਹ ਬਤਾਓ ਕਿ ਜੋ ਮਿਹਨਤ ਹੈ ਔਰ ਜੋ ਹਾਰਡਵਰਕ ਪੋਜ਼ਟੀਵਿਟੀ ਹੈ, ਉਸਕੇ ਬਾਰੇ ਮੈਂ ਤੁਸੀਂ ਕਿ ਵਿਚਾਰ ਸੀ।
ਹਾਂ ਮਿਹਨਤ ਔਰ ਹਾਰਡਵਰਕ ਇਹ ਤਾਂ ਇਹ ਯ ਕਿ ਦੇਖੋ ਅਗਰ ਤੁਸੀਂ ਹਾਰਡ ਵਰਕ ਕਰਦੇ ਹੋ ਮਿਹਨਤ ਕਰਦੇ ਹੋ ਕਦੀ ਵੇਸਟ ਤੇ ਫਿਲਹਾਲ ਜਾਏਗੀ ਨਹੀਂ ਅਫਕੋਸ ਕਿਸੇ ਮਗਰ ਤੁਸੀਂ ਇੱਕ ਸਾਲ ਜਾਂ ਦੋ ਸਾਲ ਬਾਅਦ ਉਹ ਕੋਰਸ ਕਦੇ ਨਾ ਕਦੇ ਜਾਦਾਂ ਕੇ ਇੱਕ ਸਫਲ ਜਾਂ ਫਲ ਤੁਹਾਨੂੰ ਮਿਲੇਗਾ ਹੀ ਮਿਲੇਗਾ ਅਰੇ ਪ੍ਰੀਤਮ
ਜੀ- ਜੀ- ਜੀ- ਜੀ ਬਿਲਕੁਲ -ਬਿਲਕੁਲ ਤੁਸੀਂ ਸਹੀ ਦੱਸਿਓ। ਹਾਂਜੀ -ਹਾਂਜੀ ਤ ਅਹ ਅੱਜ- ਕੱਲ੍ਹ ਜੋ ਅ ਮਤਲਬ ਨਏ ਪੌਦੇ ਨਾ ਉਹ ਮਤਲਬ ਬੜੀ ਜਲਦੀ ਹੌਸਲਾ ਛੋਟੀ ਸੀ ਹੈ ਛੋਟੀ ਸੀ ਮੁਸੀਬਤ ਆਈ ਨਹੀਂ ਕਿ ਉਹ ਡਿਪ੍ਰੇਸਰ ਹੋਣਾ ਸ਼ੁਰੂ ਕਰ ਦੇਤੇ ਹੈ।
ਹਾਂ ਸਹੀ ਗੱਲ ਐ। ਲਗਿਆ ਇਹ ਚੀਜ਼ ਨੋਰਮਲ ਵੀ ਮਤਲਬ ਹੁਣ ਏਸ ਹੁੰਦਾ ਨਾ ਕਈ ਲੋਕ ਐਸਾ ਤਾਂ ਕਰਦੇ ਨੇ ਜੈਸੇ ਮਤਲਬ ਉਹ ਲੋਕ ਬਹੁਤ ਮਿਹਨਤ ਕਰਦੇ ਨੇ ਔਰ ਉਸ ਤੋਂ ਬਾਅਦ ਉਹਨ ਨੂੰ ਰਿਸਪੋਂਸ ਨਹੀਂ ਮਿਲ ਰਿਹਾ ਤੇ ਫਿਰ ਉਹ ਐਸਾ ਕਦਮ ਚੁੱਕ ਲੈਂਦੇ ਨੇ ਲੋਕ ਡਿਪਰੈਸ਼ਨ ਵਿੱਚ ਚਲੇ ਗਏ ਯਾਂ ਕਈ ਵੇਸੇ ਹੁੰਦਾ ਕਿ ਉਹ ਕੁਛ ਗਲਤ ਕਦਮ ਵੀ ਲੈ ਲੈਂਦੇ ਨੇ ਆਪਣੀ ਲਾਈਫ ਬਸ ਦੋ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਵੀ ਕੋਈ ਉਹਨੂੰ ਸਮਝਣ ਵਾਲਾ ਨਹੀਂ ਹੁੰਦਾ ਨਾ ਉਹ ਮਤਲਬ ਸਮਝੇ ਬੋਲੇ ਕਿ ਨਹੀਂ ਤੁਸੀਂ ਮਤਲਬ ਸਾਡੀ ਗੱਲ ਸਮਝੋ ਬੈਠੋ ਅੱਜ, ਕੱਲ ਐਸੀ ਚੀਜ਼ ਬਹੁਤ ਘੱਟ ਹੈ ਸ਼ਾਇਦ ਕਿਉਂਕਿ ਹਰ ਕੋਈ ਬੰਦਾ ਸ ਮਤਲਬ ਮਜ਼ਾਕ ਹੀ ਬਣਾਉਂਦਾ ਮੇਰੇ ਸਾਬ ਨਾਲ ਜਾਦਾ ਸਪੋਰਟ ਕਰਨ ਵਾਲਾ ਘਾਟ ਹੀ ਆ ਔਰ ਉੜਾਣ ਵਾਲੇ ਜ਼ਿਆਦਾ ਨੇ।
ਜੀ-ਜੀ। ਬਿਲਕੁਲ ਤੁਸੀਂ ਸ ਸੱਚੀ ਦੱਸ ਰਹੇ ਹੋ ਅਹ ਜੀ ਮਤਲਬ ਅੱਜ, ਕੱਲ ਇਹ ਹੈ ਕਿ ਜ਼ਿੰਦਗੀ ਮ ਚਾਹੇ ਕਿਤਨਾ ਵੀ ਆਂਦੀ ਤੂਫਾਨ ਆ ਜਾਏ ਅਹ ਸਾਡੇ ਕੋਲ ਮਤਲਬ ਉਮੀਦ ਨਹੀਂ ਛੋੜਣੀ ਚਾਹੀਏ ਸੀ ਔਰ ਜੋ ਰੱਬ ਹੈ ਉਸ ਪਰ ਭਰੋਸਾ ਰੱਖਣਾ ਚਾਹੀਏ।
ਹਾਂ-ਹਾਂ। ਬਿਲਕੁਲ। ਜੈਸੀੇ। ਚੜਦੀ ਕਲਾ ਚ ਰੋ ਲੈਗ ਤੂੰ ਚੜਦੀ। ਕਲਾ ਚ ਰਹੋ ਗੇ। ਪਾਠ ਕਰੋਗੇ, ਔਰ ਸਭ ਚੀਜ਼ਾਂ ਤੇ ਤੁਸੀਂ ਆਰਾਮ ਨਾਲ ਉਹਨੂੰ ਚੇਲ ਲਓਗੇ ਅਗਰ ਤੁਸੀਂ ਐਸਾ ਸ ਨਹੀਂ ਹੋ ਤਾਂ ਫਿਰ ਤੁਹਾਨੂੰ ਪ੍ਰੋਬਲਮ ਹਾਂਜੀ। ਆਂਦੀ ਆ ਅਫਕੋਰਸ ਅਗਰ ਤੁਸੀਂ ਬਾਬਾ ਜੀ ਨਾਲ ਤੁਹਾ ਮਤਲਬ ਪਾਠ ਵਗੈਰਾ ਕਦੋਂ ਤੋਂ ਕਾਫ਼ ਹੌਸਲਾ ਮਿਲਦਾ ਮੇਰੇ ਸਾਮ ਨੂੰ ਕਾਫੀ। ਹੌਸਲਾ ਮਿਲਦਾ ਹੈ ਅਗਰ ਤੁਸੀਂ ਨਹੀਂ ਕਰਦੇ ਹੋ ਤਾਂ ਫੇਰ ਤੇ ਨਹੀਂ ਹੋ ਸਕਦਾ ਹਾਂ ਕਿਉਂਕਿ ਉਹਨਾਂ ਤੋਂ ਵੱਡਾ ਤਾਂ ਫਿਲਹਾਲ ਕੋਈ ਹੈਰੀ ਸਪੋਰਟ ਕਰੇ
ਜੀ-ਜੀ। ਬਿਲਕੁਲ-ਬਿਲਕੁਲ। ਸਹੀ ਦੱਸਿਓ ਆਪ ਜੀ ਅਹ ਮਤਲਬ ਆਪ ਮੈਨੂੰ ਇਹ ਅਹ ਦੱਸੋ ਕਿ ਚੜ੍ਹਦੀ ਕਲਾ ਚ ਅਸ ਮਤਲਬ ਕੀ ਹੁੰਦੀ ਹੈ।
ਚਰਦੀ ਕਲਾਸ ਨੇ ਮਤਲਬ ਮੇਰੇ ਹਿਸਾਬ ਨਾਲ ਮਤਲਬ ਅਗਰ ਬੋਲ ਕਿ ਮੇਰੀ ਨਿਗਾਹਵਾਂ ਚ ਤਾ ਐ ਹੁੰਦਾ ਤੁਸੀਂ ਕਿਸੇ ਨੂੰ ਮੈਂਟਲੀ, ਫਿਜ਼ਕਲੀ ਔਰ ਥੋੜਾ ਕੰਡੀਸ਼ਨਲੀ ਉਹਨੂੰ ਹੈਲਪ ਕਰਦੇ ਹੋਏ ਉਹ ਤੇ ਉਸ ਤੋਂ ਵੱਡੀ ਚੜ੍ਹਦੀ ਗੱਲ ਆ ਮੇਰੇ ਵਾਸਤੇ ਤਾਂ ਹੋਰ ਕੁਛ ਨੀ ਹੈਗਾ ਤੁਸੀਂ ਕਿਸੇ ਮਤਲਬ ਪਰਸਨ ਦੀ ਮਜਬੂਰ ਏ ਉਹਨੂੰ ਹੈਲਪ ਕਰਦੇ ਹੋਏ ਤੇ ਮੇਰੇ ਵਾਸਤੇ ਤੇ ਇਹੀ ਚੜਦੀ ਕਲਾ ਸਭ ਤੋਂ ਬੈਸਟ ਚੜ੍ਹਦੀ ਕਲਾ ਏ ਲ ਕਿਸੇ ਨੂੰ ਸਪੋਰਟ ਕਰਨਾ ਜਾਂ ਕਿਸੇ ਦੀ ਹੈਲਪ ਕਰਨਾ ਮੇ ਨਿਗਾਤ ਇਹ ਜ਼ਿਆਦਾ ਹੋਰ ਵੀ ਚੀਜ਼ਾਂ ਹ ਮਤਲਬ ਐਸ ਬੋਲਦੇ ਨੇ ਕਿ ਅਰ ਤੁਸੀ ਚੜਦੀ ਕਲਾ ਚ ਮਤਲਬ ਤੁਸੀਂ ਬਾਬਾ ਜੀ ਦਾ ਪਾਠ ਕਰ ਸਕਦੇ ਹੋ। ਔਰ ਸਭ ਨੂੰ ਦੇਖ ਕੇ ਖਾਓ ਮਤਲਬ ਅਗਰਡੇ ਕੋਲ ਚੀਜ਼ ਹੈ ਕੱਟ ਤੇ ਔਰ ਬਹੁਤ ਲੋਕ। ਐਸੇ ਨਹੀਂ। ਜੋ ਆਲਰੇਡੀ ਭੁੱਖੇ ਨੇ ਤੇ ਤੁਹਾਨੂੰ ਸਾਭੇ ਨਾਲ ਸ਼ਹਿਰ ਕਰਨਾ ਚਾਹੀਦਾ ਹੈ ਉਹ ਚੀਜ਼ ਔਰ ਮਤਲਬ ਉਹੀ ਪਾਠ ਕਰੋ, ਮਿਹਨਤ ਕਰੋ ਕਿਸੇ ਗੱਦਾਰੀ ਨੀ ਕਰਨੀ ਚਾਹੀਦੀ ਬੇਸਿਕਲੀ।
ਜੀ-ਜੀ ਅ ਅ ਯਾਨੀ ਗਮੋ ਕੋ ਜੋ ਹੈ ਪੈਰੋਂ ਤਲੇ ਕੁਚਲ ਕਰ ਆਗੇ ਬੜਨਾ ਹੀ ਚੜ੍ਹਦੀ ਕਲਾ ਚ ਹੈ ਨਾ ਜੀ।
ਹਾਂ।
ਜੀ।
ਹਾਂਜੀ ਔਰ ਤੁਹਾਡੇ ਸਾਇਡ
ਜੀ ਅ ਗਰਮੀ ਥੋੜਾ ਇਧਰ ਤੋਂ ਕਾਫ਼ੀ ਜਾਦਾ ਹੈ।
ਸਾਡੇ ਸਾਈਡ ਵੀ ਬਹੁਤ ਗਰਮੀ ਹੈ। ਅ ਗਰਮੀ ਦਾ ਟਾਈਮ ਤਾਂ ਖਾਣਾ ਪੀਣਾ ਘੱਟ ਹੀ ਹੈ ਬਸ ਪੀਣਾ ਹੀ ਪੀਣਾ ਲੱਗਾ ਏ ਲਾਈਕ ਬਾਰ ਪਾਣੀ ਪੀ ਲਓ ਨਿੰਬੂ ਪਾਣੀ ਪੀ ਲੋ। ਜਾਂ ਸਭ ਚੀਜ਼ਾਂ ਪੀ ਲੋ ਇਹ ਸਭ ਚੀਜ਼ਾਂ ਜ਼ਿਆਦਾ ਲੱਗ ਗੀ ਰੰਦੀਆ ਨੇ।
ਜੀ-ਜੀ, ਤੋ ਮਤਲਬ ਇਹ ਹੈ ਕਿ ਮਿਹਨਤ ਦਾ ਅ ਮੁੂਲ ਔਰ ਸਦਾ ਜੀਵਨ ਮਤਲਬ ਰਹਿਣਾ ਚਾਹੀਦਾ ਹੈ ਵਿਹਲੇ ਮਤਲਬ ਬੈਠਣਾ ਹਾਂ ਵਿਹਲੇ ਬੈਠਣਾ ਪਾਪ ਸੀ, ਹੈ ਨਾ ਜੀ।
ਹਾਂ ਵੇਲੇ ਬੈਠਣਾ, ਵੇਲੇ ਬੈਠਣਾ ਮਤ ਮਤਲਬ ਵੀ ਨਹੀਂ ਪਤਾ ਅਗਰ ਵਿਹਲੇ ਬੈਠੋਗੇ ਤੁਹਾਡੀ ਹੈਲਥ ਖਰਾਬ ਹੋ ਰਹੀ ਹੈਲਥ ਇਸ਼ੂ ਹੋ ਰਹੇ ਨੇ ਬਹੁਤ। ਸਾਰੇ ਹੈਲਥ ਇਸ਼ੂ ਹੋਰ ਅੱਜ-ਕੱਲ, ਮਤਲਬ ਮੋਟਾਪਾ ਵੱਧੀ ਜਾ ਰਿਹਾ ਜਾਂ ਬੰਦਾ ਪਤਲਾ ਹੀ ਹੋਈ ਜਾ ਰਿਹਾ ਕਿਉਂਕਿ ਉਹ ਵਿਹਲਾ ਹੀ ਬੈਠਾ ਰਹਿੰਦਾ ਨਾ ਜਦੋਂ ਫਿਜਿਕਲ ਐਕਟਿਵੀਟੀ
ਜੀ-ਜੀ, ਜੀ ਤੋਂ ਅ ਜੀ-ਜੀ ਹਮਾਰੇ ਪੰਜਾਬੀ ਠੀਕ ਏ ਵਿਰ-ਵਿਰਸੇ ਮੇ ਲਿੱਖਾ ਗਿਆ ਹੈ ਕਿ ਕੀਰਤ ਕਰੋ ਨਾਮ ਜਪੋ ਅ-ਅ ਵੰਡ ਛੱਡੋ ਅਹ ਜੀ-ਜੀ। ਜੀ-ਜੀ-ਜੀ ਔਰ ਜੋ ਬੰਦਾ ਵੇਹਲਾ ਬੈਠ ਹੈ ਉਸਦਾ ਦਿਮਾਗ ਕੋ ਬਿਮਾਰਿਯੋ ਅਗਰ ਬੰਦਾ ਸਈ ਹੈ ਅ ਮਿਹਨਤ ਕਰ ਜੀ-ਜੀ ਮੇਰੇ ਕੇ ਗਬਰੂ ਨਾਲ ਅ ਕਭੀ ਖੂਨ ਠੰਡਾ ਨੀ ਹੁੰਦਾ ਸੀ ਇਹ
ਹਾਂ-ਹਾਂ ਸਈ ਗੱਲ ਐ ਅੱਜ ਕ ਲੋਕ ਕਾਫੀ ਜਾਦਾ ਐਸੇ ਨੇ ਜੋ ਮਤਲਬ ਸ਼ੋਰਟਕਟ ਢੂੰਡਦੇ ਨੇ ਔਰ ਮਤਲਬ ਐਸਾ ਕਿ ਕਦ ਰਾਤੋ ਰਾਤ ਅਮੀਰ ਬਣ ਜਾਓ
ਜੀ-ਜੀ-ਜੀ-ਜੀ ਬਿਲਕੁੱਲ-ਬਿਲਕੁੱਲ ਅ ਹੈ ਕੇ ਸ਼ੋ ਸ਼ੋਟਕਟ ਨਾਲ ਕਾਮਯਾਬੀ ਕਭੀ ਨਾ ਮਿਲਦੀ ਔਰ ਜੋ ਹੈ ਕਿ ਮਤਲਬ ਏ ਐ ਕਿ ਆਜ ਕੱਲ ਜੋ ਆਪਣੀ ਛਾਤੀ ਤਾਨ ਕਰ ਦਿਨ ਰਾਤ ਮਿਹਨਤ ਕਰਕੇ ਪਸੀਨਾ ਰੁੱਖੀ ਸੁੱਖੀ ਰੋਟੀ ਮੈਂ ਜੋ ਮਤਲਬ ਖੁਸ਼ ਰਿਆ ਓ ਮਤਲਬ ਚੰਗੇ ਅਸੀ ਔਰ ਮਤਲਬ ਹੈ ਕਿ ਜੋ ਮਤਲਬ ਕਿਸੀ ਅ ਆਰਾਮ ਕੇ ਦੌਲਤ ਮੈਂ ਕਹਾਂ ਮਤਲਬ ਬੰਦਾ ਜੋ ਹੈ ਮੇਹਨਤ ਕੀ ਕਣਕ ਕੀ ਜੋ ਰੋਟੀ ਖਾਤਾ ਹੈ ਔਰ ਜੀ-ਜੀ
ਔਰ ਫਿਰ ਸ਼ੁਕਰਾਨਾ ਕਰਨਾ ਚਾਹੀਏ ਹਾਂ ਔਰ ਐਸਾ ਹੁੰਦਾ ਨਾ ਜੈਸੇ ਅਗਰ ਅੱਜ ਕੱਲ੍ਹ ਦੇ ਬੱਚੇ ਵੀ ਅਗਰ ਅਸੀਂ ਬੋਲੇ ਕਿ ਅਸੀਂ ਖੁਦ ਵੀ ਆ ਤੇ ਅਸੀਂ ਅਗਰ ਜਿੰਮ ਵੀ ਜਾਵਾਂਗੇ ਨਾ ਅਸੀ ਹੈਲਥ ਚੀਜ਼ਾਂ ਨਾਲ ਲੈ ਕੇ ਨਾ ਜੋ ਪਾਊਡਰ ਚੀਜ਼ਾਂ ਨੇ ਓਹ ਜ਼ਿਆਦਾ ਪ੍ਰੈਫਰ ਕਰਾਂਗੇ ਜਦ ਕੀ ਘਰ ਦਾ ਪ੍ਰੋਟੀਨ ਛੋੜ ਕੇ ਜਦਕਿ ਐ ਗਲਤ ਸਾਨੂੰ ਘਰ ਦਾ ਪ੍ਰੋਟੀਨ ਹੀ ਜ਼ਿਆਦਾ ਮਤਲਬ ਜੋ ਬੈਟਰ ਹੁੰਦਾ ਆ ਓ ਜ਼ਿਆਦਾ ਬੈਟਰ ਪਾਊਡਰ ਵਾਲੇ ਜੋ ਡਿੱਬੇ ਹੁੰਦੇ ਨੇ ਓ ਕੁਸ ਤ ਬੈਸਟ ਐ ਬਟ ਉਸ ਤੋਂ ਬਾਦ ਓ ਵੇਸਟ ਈ ਨੇ
ਜੀ-ਜੀ ਹਾਂਜੀ-ਹਾਂਜੀ ਆਪ ਸਹੀ ਦਸਿਓ ਜੀ ਇਨ ਇਨੂੰ ਕਲਾਂ ਮਤਲਬ ਇਹੀ ਐ ਕਿ ਪਾਡਰੋ ਸਿਰਫ਼ ਗੁਬਾਰੇ ਤਰ ਹਮ ਹਵਾ ਬਰ ਐ ਬਟ ਜੋ ਹਮਾਰੇ ਹਾਂਜੀ ਹਾਂ ਅਸਲੀ ਜਾਂਨੇ ਆ ਆਂਦੀ ਅਸੀਂ ਔਰ ਹਮਾਰੇ ਜੋ ਪੰਜਾਬ ਕੀ ਅਮੀ ਰ ਓਰ ਸਾਦੇੇ ਕ ਖਾਨ ਪਾਨ ਜੋ ਹੈ ਵੋ ਏਕ ਅਲੱਗ ਈ ਮਤਲਬ ਜਾਨ ਦੇਣੇ ਵਾਲਾ ਔਰ ਆਪ ਮਤਲਬ ਅੰਦਰ ਸੇ ਈ ਮਜ਼ਬੂਤ ਕਰਨ ਵਾਲਾ ਹੁੰਦਾ।
ਜੈਸੇ ਦੂਧ, ਮੱਖਣ, ਲੱਸੀ ਤੁਸੀਂ ਲੈ ਸਕਦੇ ਓ ਦਾਲ ਸਬਜ਼ੀ ਔਰ ਪੰਜਾਬ ਵਿੱਚ ਅਗਰ ਜਾਂਦੇ ਓ ਤੇ ਮਿਲਕ ਦਾ ਜਾਦਾ ਓ ਚੀਜ਼ ਐ ਮਤਲਬ ਮਿਲਕ ਜਾਦਾ ਏ ਪੰਜਾਬ ਵਾਲੇ ਸਾਈਡ ਤੇ ਉੱਥੇ ਦੀ ਜੇ ਛਾਸ, ਲੱਸੀ ਕਾਫੀ ਗਾੜੀਆਂ ਹੁੰਦੀਆਂ ਨੇ ਓਰ ਬੋਤ ਹੈਲਥੀ ਵੀ ਹੁੰਦੀਆਂ ਨੇ ਅਸੀਂ ਲੋਕ ਅਗਰ ਪੰਜਾਬ ਵਾਲ ਸਾਈਡ ਬੋਤ ਹੈਲਥ ਚੀਜ਼ਾਂ ਨੇ ਸਾਡੇ ਬੋਤ ਜਾਦਾ ਵੇਸਟ ਚੀਜ਼ਾਂ ਨੇ ਆਈ ਥਿੰਕ
ਹਾਂਜੀ-ਹਾਂਜੀ ਤੁਸੀਂ ਸਹੀ ਦੱਸਿਓ ਅਹ ਮਤਲਬ ਹੈ ਕੇ ਅ ਜੋ ਗਰ ਨਾਲ ਬਣਦੇ ਸਬਜ਼ੀ ਰੋਟੀਆਂ ਓਹੀ ਹਮੇ ਪੋਣਾ ਚਾਹੀਏ ਔਰ ਜੀ ਹਾਂਜੀ ਓਰ ਪਿਜ਼ਾ ਬਰਗਰ ਉਸ ਅ ਛੜ ਦੇਣਾ ਚਾਹੀਏ ਅ ਮਾਂ ਕੇ ਹਾਥ ਕੀ ਜੋ ਦਾਲ ਹੈ ਸਾਗਰ ਟੀ ਖਾਣਾ ਚਾਹੀਏ ਔਰ ਦੇਖੋ ਇਸੇ ਕੇ ਹੈ ਅਲਟੀ ਫੌਲਾਦ ਬਣਤੇ ਹੈ ਔਰ ਸਰੀਰ ਅੰਦਰ ਸੇ ਮਜ਼ਬੂਤ ਹੁੰਦਾ ਸੀ ਐ ਜੋ ਮਤਲਬ ਬੰਦ ਕਮਰੇ ਮੇ ਹਾਂਜੀ। ਤੇ ਹੋਰ ਵਾਕ ਕਰਨੇ ਸੇ ਉਸੇ ਅੱਛਾ ਹੈ ਕਿ ਸੁਬਹ ਸੁਬਹ ਖੇਤੋਂ ਕੀ ਪਗ ਡੰਡੀ ਪਰ ਨੰਗੇ ਪੈਰ ਟਹਿਲ ਨਾ ਚਾਹੀਏ।
ਹੁਣ ਇਹ ਉਹਤ ਕਰਤਾ ਹੈ ਨਾ ਫ਼ਿਰ ਉਹਨੂੰ ਤੀਜਾ ਨੀ ਮਿਲਦਾ ਤੇ ਫਿਰ ਅਫਕੋਰਸ ਟੁੱਟੇਗਾ ਹੀ ਟੁੱਟੇਗਾ। ਅਗਰ ਅਸੀਂ ਮੈਂ ਵੀ ਅਗਰ ਹੋਵਾਂਗੀ ਤਾਂ ਮੈਂ ਕਰਾਂਗੀ। ਰੇਸਪੋਂਸ ਨਈ ਮਿਲ ਰਿਹਾ। ਸੌ ਬੇ ਸੀਕਲੀ ਮੈ ਇਸ ਗੱਲ ਨੂੰ ਅਵੋਈਡ ਕਰਦਾ।
ਜੀ। ਹਾਂਜੀ, ਹਾਂਜੀ।
ਲੇਕਿਨ ਉੱਥੇ ਇਹ ਵੀ ਹੁੰਦਾ ਕਿ ਉੱਥੇ ਹਾਂ ਸਬਰ ਕੰਮ ਆ ਜਾਂਦਾ ਹੈ ਸਿੱਧ ਅਹ ਸਿੱਧਾ ਕੰਮ ਆ ਜਾਂਦਾ ਹੈ। ਸਵਾਰ ਸਿੱਧਾ ਔਰ ਸਿਆਣੇ ਜੋ ਸਾਡੇ ਬਜ਼ੁਰਗ ਹੁੰਦੇ ਨੇ ਥੜਾ ਸਮਝਾਉਂਦੇ ਨੇ ਕਿ ਹਾਂ ਇਹ ਚੀਜ਼ ਚ ਹੈ। ਥੋੜ੍ਹਾ ਉਹਦਾ ਇੰਪਰੈਸ਼ਨ ਪੈ ਜਾਂਦਾ ਮੇਰੇ ਹਿਸਾਬ ਨਾਲ।
ਹਾਂਜੀ, ਹਾਂਜੀ। ਸਹੀ ਦੱਸਿਓ ਆਪ ਮਤਲਬ ਅ ਇਹੀ ਹੈ ਕਿ ਮਤਲਬ ਅ ਮੈਂ ਜੋ ਅ ਖੁਦ ਪਰ ਅ ਧਿਆਨ ਦੇਣਾ ਚਾਹੀਏ ਔਰ ਜੋ ਆਪਣੇ ਸਰੀਰ ਨਾਲ ਸਾਰੇ ਹੋਤੀ ਹੈ ਖਾਨ ਪਾਨ ਉਸ ਸਭ ਪੇ ਵੀ ਧਿਆਨ ਦੇਣਾ ਚਾਹੀਏ।
ਨਹੀਂ ਕੋਈ ਗੱਲ ਹੈ ਕਿੱਦਨ ਤੁਹਾਡਾ। ਛੋਟਾ ਨਹੀਂ ਹੋਣਾ ਚਾਹੀਦਾ ਬਲਕਿ ਵੱਡਾ ਸਭ ਦਾ ਭਲਾ ਹੋਣਾ ਚਾਹੀਦਾ ਕਹਿ ਸਕਦੀ। ਇੱਕ ਬੰਦਾ ਕੁਛ ਬੁਰਾ ਬੋਲ ਤੇ ਐਸਾ ਨਹੀਂ ਹੋ ਸਕਦਾ।
ਹਾਂਜੀ, ਹਾਂਜੀ। ਅ ਇਹ ਹੀ ਐ। ਕਿ ਅਹ ਮਤਲਬ ਰੱਬ ਦੇ ਘਰ ਨਾਲ ਦੇਰ ਹੈ ਬਟ ਅੰਧੇਰ ਨੀ ਹੈ।
ਹਾਂ, ਡਟ ਟਰੂ ਸਹੀ ਗੱਲ ਦੇਰ ਹੈ ਅੰਧਰ ਨਹੀਂ ਹੈ। ਜਿਹੜੇ ਸਾਡੇ ਪੰਜਾਬ ਵਿੱਚ ਇੱਕ ਵੱਡੇ ਬਜ਼ੁਰਗ ਹੁੰਦੇ ਉਹ ਕਾਫੀ ਹੌਸਲੇ ਬੋਲਦੇ ਨੇ ਕਿ ਜਿੰਨੀ ਮਿਹਨਤ ਦਾ ਹੱਲ ਚਾਹੀਏ ਉਨਾ ਹੀ ਇਤਿਹਾਸ ਬਣੇਗਾ। ਤੂੰ ਬਸ ਆਪਣਾ ਕੰਮ ਕਰੀ ਜਾ ਬੰਦੇ ਰੱਖ ਕੇ ਸਾਥ ਪਿਆ ਏ ਮਤਲਬ ਇੱਕ ਹੁੰਦਾ ਕਿ, ਉਹ ਇੱਕ ਹੌਸਲਾ ਹੈ ਕਿ ਮਿਹਨਤ ਕਰੋਗੇ ਤੁਹਾਨੂੰ ਉਹਦਾ ਫਲ ਮਿਲੇਗਾ ਹੀ ਮਿਲੇਗਾ ਮੈਂ ਕਹਿ ਰਹੀ ਨਾ ਕਿ ਕਿੰਨੇ ਦਿਨਾਂ ਬਾਅਦ ਤੱਕ ਨਹੀਂ ਮਿਲੇਗਾ ਬਟ ਮਿਲੇਗਾ ਹੀ ਮਿਲੇਗਾ।
ਹਾਂਜੀ, ਹਾਂਜੀ, ਹਾਂਜੀ। ਬਿਲਕੁਲ ਸਹੀ ਦੱਸਿਓ ਆਪ। ਮਤਲਬ ਇਹੀ ਹੈ ਕਿ ਮਤਲਬ ਚੜਦੀ ਕਲ ਕੇ ਜਜ਼ਬੇ ਕੋ ਇਨ ਅਪਚਾਲੈਂ ਸਮੇਟਦੇ ਹੋਏ ਅ ਮਤਲਬ ਕੁਛ ਪੰ ਕਿਆ ਹੈ ਵੋ ਹੈ ਕਿ ਦੁਨੀਆਂ ਕੀ ਕੋਈ ਤਾਕਤ ਉੇਸੇ ਹਰਾ ਨਹੀਂ ਸਕਤੀ ਜੋ ਹਾਰ ਮਾਨਨੇ ਕੇ ਲੀਏ ਤਿਆਰ ਨਾ ਹੋ। ਆ ਦਿਲ ਮੈਂ ਉਮੰਗ ਔਰ ਆਂਖੋਂ ਮੇਂ ਚੜ੍ਹਦੀ ਕਲਾ ਕੀ ਚਮਕ ਹੋ ਵੋ ਹਰ ਰਾਹ ਕੋ ਆਸਮ ਆਸਾਨ ਬਣਾ ਲਤਾ ਹੈ ਹਾਂਜੀ-ਹਾਂਜੀ।
ਸ਼ੁਕਰੀਆ ਤੁਹਾਡੇ ਨਾਲ ਗੱਲ ਕਰ ਕੇ ਅੱਛਾ ਲੱਗਾ ਦੁਬਾਰਾ ਤੁਹਾਨੂੰ ਲਾਂਦੇ ਆ ਫੋਨ ਠੀਕ ਹੈ।
ਹਾਂਜੀ-ਹਾਂਜੀ ਅਭੀ ਤੋਂ ਏਕ ਮਿੰਨਟ ਬਾਕੀ ਹੈ
ਅੱਛਾ-ਅੱਛਾ ਕੋਈ ਨੀ ਹੋਰ ਦੱਸੋ ਫੇਰ ਤੁਹਾਡੇ ਘਰ ਵਾਰ
ਹਾਂ, ਹਾਂਜੀ-ਹਾਂਜੀ ਸਭ ਠੀਕ ਆ ਤੁਸੀਂ ਸੁਣਾਓ, ਹਾਂਜੀ-ਹਾਂਜੀ ਸਭ ਚੰਗੇ ਆ, ਅੱਛਾ-ਅੱਛਾ ਆ ਤੁਸੀਂ ਆ ਖਾਣਾ ਵਾਣਾ ਪਾ ਲਿਆ।
ਹਾਂ ਖਾਣਾ ਵਾਣਾ ਖਾ ਲਿਆ ਬਸ ਬ੍ਰੇਕ ਨਾਸ ਤਾ ਕਰਕੇ ਜਸਟ ਫ੍ਰਰੀ ਹੋਏ ਆ ਹਜੇ, ਡਿਨ ਲੰਚ ਦਾ ਸੋਚਣਾ ਕਿ ਕਿਆ ਬਣਾਣਾ ਉਸ ਤੋਂ ਬਾਅਦ ਲੰਚ ਬਣੇਗਾ ਪਹਿਲਾਂ ਡਿਸਾਈਡ ਹੋਏਗਾ ਉਸ ਤੋਂ ਬਾਅਦ। ਹਾਂਜੀ ਤੁਹਾਡਾ ਲੰਚ ਬ੍ਰੇਕਫਾਸਟ ਹੋ ਗਿਆ ਹਾਂ।
ਜੀ ਹਮਾਰਾ ਬ੍ਰੇਕਫਾਸਟ, ਲੰਚ ਹੋ ਗਿਆ।
ਉਹ ਲੰਚ ਵਿੱਚ ਹੋ ਗਿਆ।
ਹਾਂ ਹਾਂਜੀ-ਹਾਂਜੀ।
ਅੱਛਾ ਜੀ ਨਹੀਂ ਸਾਡਾ ਹਜੇ ਹਲੇ ਬਰੇਕਫਾਸਟ ਹੀ ਹੋਇਆ ਬੀਕੌਜ ਹਜੇ ਲੰਚ ਪੈਂਡਿੰਗ ਏ ਹਜੇ ਮੈਂ ਲੰਚ ਬਣਾਵਾਂਗੀ ਤੇ ਕਰਾਂਗੇ।
ਅਰੇ ਨਾ-ਨਾ ਇੱਧਰ ਤੋਂ ਸਭ ਕੁਝ ਪੈਂਡਿੰਗ ਨੀ ਆ ਪਹਿਲੇ ਹੀ ਕਰ ਲੈਣੇ ਆ।
ਅੱਛਾ-ਅੱਛਾ ਨਹੀ-ਨਹੀ ਸਾਡਾ ਪੈਂਡਿੰਗ ਸਾਡਾ ਪਹਿਲੇ ਬ੍ਰੇਕ ਫਾਸਟ ਦੈਨ ਫਿਰ ਥੋੜਾ ਟਾਈਮ ਲੈ ਨੇ ਆ ਉਸ ਤੋਂ ਬਾਅਦ ਲੰਚ ਟਾਈਮ ਫਿਰ
ਜੀ-ਜੀ ਆ ਮੈਨੂੰ ਤੁਸੀ ਬਾਤ ਕਰਕੇ ਹ ਅੱ ਲੱਗਿਆ ਔਰ ਜੀ ਜੀ ਜੀ ਜੀ ਸ ਸ਼੍ਰੀ ਘ
ਓਕੇ